ਹੈਲੋ
ਸਤਿ ਸ਼੍ਰੀ ਅਕਾਲ, ਭੈਣਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਠੀਕ ਹੋ?
ਹਾਂਜੀ ਠੀਕ ਠਾਕ, ਤੁਸੀਂ ਠੀਕ ਹੋ?
ਹਾਂਜੀ ਹਾਂਜੀ, ਮੈਂ ਵੀ ਵਧੀਆ, ਠੀਕ ਹਾਂ ਹੋਰ ਘਰ?
ਮੈਂ ਹੁਣੀ ਹੋਸਪਿਟਲ ਜਾ ਕੇ ਆਈ ਸੀ ਸਰਕਾਰੀ ਹੋਸਪਿਟਲ ਗਈ ਸੀ।
ਅੱਛਾ ਤੁਸੀਂ ਕੀ ਹੋ ਗਿਆ?
ਉਹ ਨਾ ਦਾ ਦਾਦ ਜਿਹਾ ਨੀ ਆਉਦਾ ਦਾਦ ਗਰਮੀ ਵਿੱਚ ਆ ਜਾਂਦਾ ਮੈਨੂੰ। ਦਰਦ ਪੈਰ ਤੇ।
ਅੱਛਾ।
ਹਾਂ, ਗਰਮੈਸ਼ ਕਰਕੇ, ਉਹਦੀ ਦਵਾਈ ਲੈਣ ਨੂੰ ਗਈ ਸੀ। ਫਰਕ ਤਾਂ ਪਿਆ ਨੀ ਮੈਨੂੰ।
ਫਰਕ ਪਿਆ ਕਿ ਉੱਥੋਂ ਹਾਸਪੀਟਲ।
ਨਹੀਂ ਪਹਿਲੇ ਵੀ ਮੈਂ ਲੈ ਕੇ ਆਈ ਸੀ ਹੁਣ ਦੁਬਾਰਾ ਫੇਰ ਲੈ ਕੇ ਆਈ ਫਰਕ ਨੀ ਪੈਂਦਾ ਏ। ਦਵਾਈ ਨਾਲ
ਅੱਛਾ ਅੱਛਾ ਫੇਰ ਤੁਸੀਂ ਪ੍ਰਾਈਵੇਟ ਹੋਸਪਿਟਲ ਚਲੇ ਜਾਣਾ ਸੀਗਾ।
ਹਾਂ ਪ੍ਰਾਈਵੇਟ ਵਿੱਚ ਪੈਸੇ ਵੀ ਬਹੁਤ ਲੈਂਦੇ।
ਅੱਛਾ ਹਾਂ ਪਰ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਪਤਾ ਕੀ ਹੈ ਵੈਸੇ ਮੈਨੂੰ ਮੈਂ ਵੀ ਨਾ ਪ੍ਰਾਈਵੇਟ ਨਾ ਮੈਂ ਤਾਂ ਐਲੋਪੈਥਿਕ। ਐਲੋਪੈਥਿਕ ਖਾਂਦੀ ਮੈਡੀਸਨ ਨਾ ਕੁਛ ਹੋਰ ਸਰ। ਨਾ ਉਹ ਆਯੁ ਆਯੁਰਵੈਦਿਕ ਵੀ ਕਾਫੀ ਕੋਸਟ ਮਹਿੰਗਾ ਟ੍ਰੀਟ ਇਲਾਜ ਹੈਗਾ। ਤੇ ਜਿਹਦੇ ਵਿੱਚ ਮਤਲਬ ਸਾਰਿਆਂ ਨਾਲੋਂ ਅਹ। ਸਸਤਾ ਇਲਾਜ ਆ ਜਿਹੜਾ ਉਹ ਹੋਮਓਪੈਥਿਕ ਦੇ ਵਿੱਚ ਆ। ਹੋਮੋਪੈਥਿਕ ਦੇ ਵਿੱਚ। ਕੀ ਹੁੰਦਾ ਤੁਹਾਨੂੰ ਮੈਂ ਦੱਸਦੀ ਹਾਂ ਹੋਮੋਪੈਥਿਕ ਦੇ ਵਿੱਚ ਨਾ ਮਤਲਬ। ਅਹ ਆਪਣਾ ਇੱਕ ਤਾਂ ਪੈਸੇ ਘੱਟ ਲੱਗਦੇ ਆ। ਦੂਸਰੇ ਜਿਹੜੀ ਪ੍ਰੋਬਲਮ ਆ ਠੀਕ ਆ ਹੌਲੀ ਹੌਲੀ ਠੀਕ ਹੁੰਦੀ ਆ। ਟਾਈਮ ਲੱਗਦਾ ਥੋੜਾ ਜਿਹਾ ਪਰ ਕੀ ਆ ਅਸਰ ਕਰ ਹਾਂਜੀ ਹਾਂ। ਅਸਰ ਘੱਟ ਘੱਟ ਹੁੰਦਾ ਪਰ ਇਹ ਪ੍ਰੋਬਲਮ ਆ ਜਿਹੜੀ ਕੋਈ ਬਿਮਾਰੀ ਆ ਕੁਛ ਵੀ ਆ। ਇਹ ਜੜੋਂ ਖਤਮ ਹੁੰਦੀ ਹੈ। ਕਿਉਂਕਿ ਮੈਨੂੰ ਖੁਦ ਨੂੰ ਪ੍ਰੋਬਲਮ ਸੀ। ਕਿ ਮੈਂ ਇੰਨੀ ਅੰਗਰੇਜ਼ੀ ਦਵਾਈ ਖਾਧੀ ਔਰ ਇੰਨੀ ਮਹਿੰਗੀ ਖਾਧੀ। ਕੋਈ ਕਹਿਣ ਦੀ ਹੱਦ ਨਹੀਂ ਸੀ ਮਤਲਬ। ਖਾਣੀ ਵੀ ਔਖੀ ਸੀਗੀ ਮੈਨੂੰ ਉਹ ਦਵਾਈ। ਮੈਂ ਕੀ ਕੀਤਾ ਫੇਰ ਮੈਨੂੰ ਕਿਸੇ ਨੇ ਹਾਂ ਸਲਾਹ ਦਿੱਤੀ ਕਿ ਤੁਸੀਂ ਹੋਮਓਪੈਥਿਕ ਦਵਾਈ ਖਾਓ। ਮੈਂ ਹੋਮੋਪੈਥਿਕ ਦਵਾਈ ਖਾਧੀ ਉਹਦੇ ਨਾਲ ਮੈਨੂੰ ਠੀਕ ਹੈ ਥੋੜੇ ਜਿਹੇ ਵੀਹ ਦਿਨ ਲੱਗ ਗਏ। ਠੀਕ ਹੋਣ ਨੂੰ ਪਰ ਤੁਸੀਂ ਇਹ ਦੇਖਲੋ ਵੀ ਮੈਨੂੰ ਦੋ ਤਿੰਨ ਮਹੀਨੇ ਹੋ ਗਏ ਅਹ ਮਤਲਬ ਉਹ ਦਵਾਈ ਖਾਂਦੇ ਨੂੰ ਤੇ ਹੁਣ ਮੈਂ ਬਿਲਕੁਲ ਬਿਲਕੁਲ ਠੀਕ ਆ ਜਿਹੜੀ ਮੈਂ ਅੰਗਰੇਜ਼ੀ ਦਵਾਈ ਖਾ ਕੇ ਵੀ ਠੀਕ ਨਹੀਂ ਸੀ ਹੋਈ ਹਾਂ ਆ ਹੋਮਓਪੈਥੀਿਕ ਦਵਾਈ ਬਹੁਤ ਵਧੀਆ ਦਵਾਈ
ਮੈਂ ਵੀ ਥੋੜੀ ਨਾ ਟੈਸ਼ਨ ਲੀ ਟੈਸ਼ਨ ਸੀ ਮੈਨੂੰ ਟੈਸ਼ਨ ਦੀ ਮੈਂ ਲਿੱਤੀ ਸੀ। ਹੈਮਿਓਪੈਥਿਕ ਦੀ ਉਹ ਛੋਟੇ ਛੋਟੇ ਜਿਹੇ ਗੋਲੀਆਂ ਦਿੱਤੇ ਸੀ ਉਹਨਾਂ ਨੇ ਵਾਈਟ ਰੰਗ ਦੇ ਟੈਸ਼ਨ ਦੂਰ ਕਰਨ ਦੇ ਪਰ ਬਹੁਤ ਫਰਕ ਪਿਆ ਮੇਰਾ ਮਾਈੰਡ ਪੂਰਾ ਸਾਫ਼ ਵਧੀਆ ਹੋ ਗਿਆ ਸੀ ਟੈਨਸ਼ਨ
ਬਿਲਕੁਲ
ਟੈਨਸ਼ਨ ਦੂਰ ਹੋ ਗਈ ਸੀ ਆਪਣੇ ਆਪ ਨੂੰ ਇੰਨਾ ਵਧੀਆ ਲੱਗਦਾ ਸੀ ਮੈਨੂੰ ਹਾਂਜੀ
ਜਿਵੇਂ ਮੈਂ ਤੁਹਾਨੂੰ ਹੁਣ ਦੱਸਦੀ ਹੈਗੀ ਵੀ ਮੇਰੇ ਨਾ ਬੇਟੇ ਨੂੰ ਵੀ ਅ ਥੋੜ੍ਹੀ ਜਨਮ ਤੋਂ ਹੀ ਪ੍ਰੋਬਲਮ ਆ ਗਈ ਬੇਟੇ ਨੂੰ ਮੇਰੇ ਨੂੰ ਤੇ ਉਹ ਉਹ ਵੀ ਤੁਸੀਂ ਇਹ ਦੇਖਲੋ ਜਦੋਂ ਛੇ ਮਹੀਨੇ ਦਾ ਹੋਇਆ ਮੈਨੂੰ ਫੇਰ ਪਤਾ ਲੱਗਿਆ ਕਿ ਇਹਨੂੰ ਪ੍ਰੋਬਲਮ ਆ ਅਹ ਉਹ ਬੈਠਣ ਨੀ ਸੀ ਲੱਗਿਆ ਗਾ ਤੇ ਮੈਂ ਕੀ ਕੀਤਾ ਫੇਰ ਉਸਨੂੰ ਨਾ ਮਤਲਬ ਅਹ ਬਹੁਤ ਅੰਗਰੇਜ਼ੀ ਦਵਾਈਆਂ ਖਵਾਈਆਂ ਪਹਿਲਾਂ ਤਾਂ ਮੈਂ ਦੇਸੀ ਖਵਾਈਆਂ ਬਹੁਤ ਦੇਸੀ ਖਵਾਈਆਂ ਫੇਰ ਉਸ ਤੋਂ ਬਾਅਦ ਚ ਮੈ ਉਨੂੰ ਅੰਗਰੇਜ਼ੀ ਦਵਾਈ ਸ਼ੁਰੂ ਕੀਤੀ ਤੇ ਅੰਗਰੇਜ਼ੀ ਦਵਾਈ ਦੇ ਵਿੱਚ ਤਾਂ ਇਹਦਾ ਇਲਾਜ ਹੈ ਹੀ ਨਹੀਂ ਇਸ ਬਿਮਾਰੀ ਦਾ
ਅੱਛਾ ਅੱਛਾ
ਬਿਲਕੁਲ ਵੀ ਤੇ ਉਹ ਮੇਰੇ ਨਾ ਅਹ ਦੇਸੀ ਖਵਾਈ ਅੰਗਰੇਜ਼ੀ ਵੀ ਖਵਾਈ ਔਰ ਮਹਿੰਗਾ -ਮਹਿੰਗਾ ਇਲਾਜ ਦਵਾਇਆ ਆਪਦੇ ਬੇਟੇ ਨੂੰ ਪਰ ਨਹੀਂ ਫਰਕ ਪਿਆ ਪਰ ਹੁਣ ਸਾਨੂੰ ਨਾ ਜਦੋਂ ਮੇਰਾ ਬੇਟਾ ਹੋ ਗਿਆ ਅੱਠ ਸਾਲ ਦਾ ਅੱਠ ਕੁ ਨੌ ਸਾਲ ਦਾ ਜਦੋਂ ਹੋ ਗਿਆ ਤਾਂ ਫੇਰ ਸਾਨੂੰ ਪਤਾ ਲੱਗਿਆ ਹੋਮੋ ਪੇਥਿਕ ਦਾ ਦਵਾਈ ਦਾ ਤਾਂ ਹੋਮਓਪੈਥਿਕ ਦਵਾਈ ਦੇ ਨਾਲ ਮੇਰੇ ਬੇਟੇ ਨੂੰ ਬਹੁਤ ਫ਼ਰਕ
ਹਾਂਜੀ-ਹਣ ਹੋ ਜਾਂਦਾ ਮੈਨੂੰ ਵੀ ਪਿਤੇ ਵਿੱਚ ਨਾ ਪੱਥਰੀ ਆ ਮੈਂ ਨਾ ਮੈਨੂੰ ਕਿਸੀ ਨੇ ਕਿਹਾ ਦੇਸੀ ਦਵਾਈ ਮਿਲਦੀ ਆ, ਅਹ ਉਹਨੇ ਐਡਰਸ ਵਗੈਰਾ ਦੱਸਦੀ ਦੱਸਤਾ ਮੈਨੂੰ ਤਾਂ ਉਹ ਦਵਾਈ ਮੈਂ ਹੁਣ ਇਸ ਟਾਈਮ ਤੇ ਮੈਂ ਪੀਂਦੀ ਪਈ ਹੈ ਪੀਨ ਵਾਲੀ ਸ਼ੀਸ਼ੀ ਆ, ਤੁਹਾਨੂੰ ਪਤਾ ਹੀ ਪਿੱਤੇ ਦੇ ਪੱਥਰੀ ਛੇਤੀ ਨ ਨਿਕਲਦੀ ਨੀ ਆ, ਓਪਰੇਸ਼ਨ ਨਾਲ ਹੀ ਨਿਕਲਦੀ ਹਾਂਜੀ ਪਰ ਉਹ ਮੇਰੇ ਹਿਸਾਬ ਨਾਲ ਜ ਜਿਵੇਂ ਮੈਨੇ ਦਵਾਈ ਖਾਧੀ ਨਾ ਇੱਕ ਦੋ ਵਾਰੀ ਨਾ ਮੈਨੂੰ ਬਾਥਰੂਮ ਵਿੱਚ ਬਹੁਤ ਦਰਦ ਹੁੰਦਾ ਸੀ, ਬਾਥਰੂਮ ਵਾਲੀ ਜਗ੍ਹਾ ਤੇ ਫੇਰ ਥੋੜੇ ਦਿਨਾਂ ਬਾਅਦ ਪਥਰੀ ਵੀ ਨਿਕਲ ਗਈ, ਬਾਥਰੂਮ ਦੇ ਰਾਏ ਹੁਨ ਔ ਰੱਬ ਜਾਨੇ ਗੁਰਦੇ ਦੀ ਪੱਥਰੀ ਸੀ ਕਿ ਪਿੱਤੇ ਦੀ ਸੀ ਪਤਾ ਨਹੀਂ ਜਦ ਮੈਂ ਸਕੈਨ ਕਰਵਾਈ ਸੀਗਾ, ਜਦ ਪਿਤੇ ਵਿਚ ਸਕੈ ਸਕੈ੍ਨ ਕੀਤੀ ਸੀ ਨਾ ਜਾਂ ਪਿੱਤੇ ਵਿੱਚ ਸੀ ਪੱਖਰੀ ਬਾਰਾਂ ਐਮ ਐਮ ਏ ਦੀ
ਅੱਛਾ ਬਹੁਤ ਵੱਡੀ ਸੀਗੀ ਫੇਰ ਤਾਂ
ਔਰ ਉਹ ਜਦ ਬਾਥਰੂਮ ਵਿੱਚੋਂ ਨਿਕਲੀ ਉਹ ਨੀ ਪਤਾ ਪਿੱਤੇ ਵਾਲੀ ਨਿਕਲੀ
ਨਹੀਂ ਪਿੱਤੇ ਆਲੀ ਪੱਥਰੀ ਤਾਂ ਬਾਥਰੂਮ ਦੇ ਵਿੱਚ ਜੋ ਕਦੇ ਵੀ ਨਹੀਂ ਨਿਕਲ ਦੀਗੀ ਉਹ ਤਾਂ ਮਤਲਬ ਤੁਹਾਡੀ ਗੁਰਦੇ ਦੇ ਵਿੱਚ ਹੀ ਹੋਊਗੀ ਪੱਥਰੀ
ਅੱਛਾ ਫੇਰ ਇਹ ਫੇਰ ਸਕੈਨ ਕਰਕੇ ਪਤਾ ਲੱਗਣਾ ਨਾ ਹੁਣ
ਹਾਂਜੀ ਹਾਂ ਤੁਸੀਂ ਕਿਉਂਕਿ ਸਿਰਫ ਉਹਦੀ ਕਰਵਾਈ ਪਿਤੇ ਦੀ ਕਰਵਾਈ ਹੈ ਸਕੈਨ ਜੇ ਅਲਟਰਾਸਾਊਂਡ ਤੁਸੀਂ ਗੁਰਦਿਆਂ ਦੀ ਕਰਵਾਉਂਦੇ ਤੁਹਾਨੂੰ ਪਤਾ ਲੱਗ ਜਾਣਾ ਸੀ ਫਿਰ ਵੀ ਦੋਨਾਂ ਜਗ੍ਹਾ ਤੇ ਹੈਗੀ ਆ
ਅੱਛਾ ਨਹੀਂ ਜਦ ਸਕੈਨ ਆਉਂਦੀ ਪੂਰੇ ਵਿੱਚ ਗੁਰਦੇ ਦੀ ਵੀ ਹੁੰਦੀ ਨਾ
ਨਹੀਂ -ਨਹੀਂ ਉਹ ਫੇਰ ਇਕੱਲੀ ਉਹਨਾਂ ਨੇ ਪਿਤੇ ਦੀ ੳ ਕੀਤੀ ਹੋਣੀ ਹੈ
ਉਹਨਾਂ ਨੇ ਪੂਰੇ ਢਿੱਡ ਤੇ ਘੁਮਾਈ ਸੀ ਉਹ ਮਸ਼ੀਨ ਜੀ
ਪੂਰੇ ਢਿੱਡ ਤੇ ਫਿਰ ਗੁਰਦਿਆਂ ਦੀ ਵੀ ਹੋਈ ਹੋਣੀ ਫਿਰ ਗੁਰਦਿਆਂ ਦੇ ਵਿੱਚ ਤੁਹਾਡੇ ਆਈ
ਹਾਂਜੀ, ਜਦ ਗੁਰਦੇ ਵਿੱਚ ਜਦ ਗੁਰਦੇ ਵਿੱਚ ਨੀ ਸੀ, ਪਿੱਤੇ ਵਿੱਚ ਹੀ ਸੀ ਜਦ ਮੈਨੇ ਸਕੈਨ ਕਰਵਾਈ ਸੀ
ਅੱਛਾ ਜੀ ਫੇਰ ਹੁਣ ਤੁਹਾਡੇ ਹੁਣ -ਹੁਣ ਫੇਰ ਮਤਲਬ ਹੁਣ ਤੁਸੀਂ ਠੀਕ ਹੋ, ਦਵਾਈ ਨਾਲ
ਥੋੜਾ ਦਰਦ ਹਾ ਘੋੜੇ ਦਰਦ ਵੀ ਨੀ ਆਉਂਦਾ ਪਏ ਬਹੁਤ ਦਿਨ ਹੋ ਗਏ ਦਰਦ ਵੀ ਨੀ ਆਉਂਦਾ ਪਰ ਪਰ ਮੈਨੂੰ ਏਵੇਂ ਲੱਗਦਾ ਉਹ ਦਵਾਈ ਦਾ ਨਾ ਫ਼ਰਕ ਪੈ ਗਿਆ ਨਾ ਲੱਗਦਾ
ਹਾਂਜੀ ਹਾਂ ਦਵਾਈ ਨਾਲ ਫ਼ਰਕ ਪੈਂਦਾ, ਉਹਦੇ ਨਾਲ ਤਾਂ ਮੈਂ ਮੈਂਨੂੰ ਤਾਂ ਮਤਲਬ ਕਿ ਕਹਿ ਲੋ ਵੀ ਹੋਮਪੈਥ ਦਵਾਈ ਇੱਕ ਬਰਦਾਨ ਲੱਗਦੀ ਹੈ ਕਿ ਬਹੁਤ ਵਧੀਆ ਹੋਮਓਪੈਥਿਕ ਵੀ ਵਧੀਆ, ਔਰ ਦੇਸੀ ਵੀ ਵਧੀਆ ਅੰਗਰੇਜ਼ੀ ਠੀਕ ਆ ਤੁਹਾਡੇ ਅਸਰ ਜ਼ਰੂਰ ਕਰਦੀ ਹੈ ਜਲਦੀ ਥੋੜ੍ਹਾ ਜਿਹਾ ਆਪਾਂ ਨੂੰ ਰਿਲੀਫ ਮਿਲਦਾ ਜਦੋਂ ਜ਼ ਦਰਦ ਦੇ ਵਿੱਚ ਹੁੰਦੇ ਹਾ ਆਪਾਂ ਰਾਹਤ ਮਿਲਦੀ ਆ ਪਰ ਕੀ ਆ ਉਹਦੇ ਸਾਈਡ ਇਫੈਕਟ ਤੇ ਵੀ ਬਹੁਤ ਹੁੰਦੇ ਨੇਗੇ
ਹਾਂਜੀ ਬਹੁਤ ਇਹ ਅੰਗਰੇਜ਼ ਦਵਾਈ ਆਪਾਂ ਖਾ ਤਾਂ ਲੈਂਦੇ, ਉਹਦੇ ਨਾਲ ਕਿੰਨੇ ਨੁਕਸ ਪੈਂਦੇ ਸ਼ਰੀਰ ਵਿੱਚ
ਹਾਂਜੀ ਹਾਂ ਬਹੁਤ ਜੇ ਆਪਣੇ ਇੱਕ ਆਪਣੀ ਪ੍ਰੋਬਲਮ ਸ਼ੁਰੂ ਖਤਮ ਹੁੰਦੀ ਹੈ ਤਾਂ ਦੂਸਰੀ ਮਤਲਬ ਸ਼ੁਰੂ ਹੋ ਜਾਂਦੀ ਏ ਕੋਈ ਨਾ ਕੋਈ, ਹੁਨ ਮੇਰੇ ਬੇਟੇ ਦਾ ਜਿਹੜਾ ਟ੍ਰੀਟਮੈਂਟ ਅੰਗਰੇਜ਼ੀ ਦਵਾਈ ਚ ਕਿਤੇ ਵੀ ਨਹੀਂ ਹੈਗਾ, ਉਹ ਸਾਰੇ ਕਹਿੰਦੇ ਵੀ ਹੋਮਓਪੈਥੀ ਦੇ ਵਿੱਚ ਇਹਦਾ ਟ੍ਰਰੀਟਮੈਂਟ ਹੈਗਾ, ਔਰ ਮੇਰਾ ਬੇਟਾ ਦੇਖੋ ਪਹਿਲਾਂ ਹਾ ਖੜਾ ਨਹੀਂ ਸੀ ਹੁੰਦਾ ਹੇਗਾ ਬਿਨਾਂ ਸਹਾਰੇ ਤੋਂ ਬਿਨਾਂ ਬਿਨਾਂ ਸਹਾਰੇ ਤੋਂ ਖੜਨ ਲੱਗ ਗਿਆ ਚਾਰ ਪੰਜ ਸਟੈਪੋ ਅੱਗੇ ਤੁਰ ਕੇ ਆਉਣ ਲੱਗ ਗਿਆ ਬਿਨਾ ਸਹਾਰੇ ਤੋਂ ਤਾਂ ਇਸ ਕਰਕੇ ਨਾਲੇ ਪਤਾ ਪਤਾ ਕੀ ਹੈ ਇਹ ਬੱਚਿਆਂ ਦੀ ਜਿਹੜੀ ਬਮਾਰੀ ਹੁੰਦੀ ਏ ਦਵਾਈ ਆ ਕੋਈ ਵੀ ਹੈ ਲੰਬਾ ਟਾਈਮ ਚੱਲਦੀ ਹੈ। ਜਿਹੜਾ ਆਪਾਂ ਅੰਗਰੇਜ਼ੀ ਦਵਾਈ ਲੰਬਾ ਟਾਈਮ ਚਲਾਵਾਂਗੇ ਤਾਂ ਉਹਦੇ ਕਿਤੇ ਨਾ ਕਿਤੇ ਨੁਕਸਾਨ ਵੀ ਹੈਗੇ ਨੇ। ਜਿਸ ਕਰਕੇ ਜਿਹੜੀ ਹੋਮੋ ਹਾਂਜੀ ਹੋਮੋ ਹੋਮੋਪੈਥਿਕ ਦਵਾਈ ਜੇ ਲੰਬਾ ਟਾਈਮ ਚੱਲੂਗੀ ਤਾਂ ਉਹਦਾ ਕੋਈ ਨੁਕਸਾਨ ਨੀ ਹੈ ਹੈਗਾ ਜੇ ਆਪਾਂ ਨੂੰ ਇੱਕ ਆਪਾਂ ਸੋਚੀਏ ਕਿ ਫਾਇਦਾ ਨੀ ਤੇ ਨੁਕਸਾਨ ਵੀ ਕੋਈ ਨੀ ਹੈ।
ਹਾਂਜੀ ਹੁਨ ਜਿਵੇੈਂ ਉਹਨਾਂ ਆਖਿਆ ਸੀ ਜੋ ਦਵਾਈਆਂ ਖਾਂਦੇ ਆਪਾਂ ਅੰਗਰੇਜ਼ੀ ਉਹਦੇ ਨਾਲ ਅ ਪੱਥਰੀਆਂ ਵੀ ਹੁੰਦੇ ਕਹਿੰਦੇ ਗੁਰਦੇ ਵੀ ਖਰਾਬ ਹੁੰਦੇ।
ਔਰ ਇਹ ਇਹਦਾ ਨੁਕਸਾਨ ਨਹੀ ਹੋਨ ਪੁਰਾਣੇ ਜਮਾਨੇ ਵਿੱਚ ਡਾਕਟਰ ਨਹੀਂ ਹਉੁੰਦੇ ਹੁੰਦੇ ਸੀ ਹਾਕੀਮ ਵਗੈਰਾ ਹ
ਗਰਮੈਸ਼ ਭਰਦੀ ਏ
ਹਾਂਜੀ
ਹਾਂਜੀ ਹਾਂਜੀ
ਹ ਪੁਰਾਣੇ ਜਮਾਨੇ ਵਿੱਚ ਡਾਕਟਰ ਨਹੀਂ ਹੁੰਦੇ ਹੁੰਦੇ ਸੀ ਹਾਕੀਮ ਹਾਕੀਮ ਹੋਂਦੇ ਹੋਂਦੇ ਸੀ। ਜਿਦ ਦੇਸੀ ਦਵਾਈ ਦਾ ਉਹ ਕਰਦੇ ਹੁੰਦੇ ਸੀ, ਦੇਸੀ ਦਵਾਈ ਦੇਂਦੇ ਹੁੰਦੇ ਸੀ, ਉਹਦੇ ਨਾਲ ਕਿੰਨਾ ਕੋਈ ਨੁਕਸਾ ਹੈਗਾ ਸੀ, ਪੱਥਰੀ ਦਾ ਨਹੀਂ ਨੁਕਸਾ ਸੀ, ਕੋਈ ਨਹੀਂ ਨੁਕਸ ਸੀ
ਅੱਜ ਕੱਲ੍ਹ ਦੇ ਅੰਗਰੇਜ਼ੀ ਦਵਾਈਆਂ ਨਾਲ ਹੀ ਨੁਕਸ ਪਈ ਜਾਂਦੇ ਆ
ਪਏ ਜਾਂਦੇ ਨੇ ਜੇ ਉਹੀ ਗੱਲ ਹੈ, ਇੱਕ ਦੁੱਖ ਸਹੀ ਹੁੰਦਾ, ਦੂਜਾ ਦੁੱਖ ਜਿਹੜਾ ਉਹ
ਹਾਂਜੀ ਨਾ
ਹਾਂਜੀ ਫੇਰ ਹੁਣ ਤੁਸੀਂ ਦਵਾਈ ਫਿਰ ਹੁਣ ਹੋਮਓਪੈਥਿਕ ਹੀ ਖਾਣੀ ਹੈ?
ਹਾਂਜੀ ਤੇ ਮੈਂ ਉਹੀ ਹਾਂ ਉਹ ਇਹ ਦੇਸੀ ਆ ਜੋ ਮੈਂ ਖਾਂਦੀ ਪਈ ਪੱਥਰੀ ਦੀ ਉਹ ਜੋ ਟੇਨਸ਼ਨ ਦੀ ਮੈਂ ਹੋਮੋਕਪੈਥੀਕ ਖਾਂਦੀ ਆ। ਹਾਂ ਓਹਨਾ ਦਾ ਮੈਨੂੰ ਬਹੁਤ ਵਧੀਆ ਲੱਗਦਾ।
ਚਲੋ ਆਪਾਂ ਨੂੰ ਫ਼ਰਕ ਪੈਣਾ ਚਾਹੀਦਾ ਮੇਨ ਆਪਾਂ ਨੇ ਕੋਈ ਹੋਰ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਦਵਾਈਆਂ ਦਾ ਨਾਲੇ ਅੱਜ ਕੱਲ੍ਹ ਦੀ ਮਹਿੰਗਾਈ ਦੇ ਜਮਾਨੇ ੇ ਵਿੱਚ ਅੰਗਰੇਜ਼ ਨਾਣੇ ਬਹੁਤ ਸੋਣੇ ਨੇ
ਬਹੁਤ ਔਖੇ ਮਹਿੰਗਾਈ ਇੰਨੇ ਡਾਕਟਰ ਪੈਸੇ ਲੈਂਦੇ ਵੇ ਪਰਚੀ ਦਾ ਢਾਈ ਤਿੰਨ ਸੌ ਰੁਪਏ ਤਾਂ ਪਰਚੀ ਦੇ ਲੈ ਲੈਂਦੇ।
ਹਾਂਜੀ ਹਾਂ ਉਹੀ ਜੇ ਆਪਾਂ
ਹਾਂ
ਸਰਕਾਰੀ ਦੇ ਵਿੱਚੋਂ ਲੈ ਆਉਨੇ ਹਾਂ ਪਰ ਸਰਕਾਰੀ ਦੇ ਵਿੱਚ ਕੋਈ ਇੰਨਾ ਜ਼ਿਆਦਾ ਸੀਰਿਯਸ ਹੋਵੇ ਡਾਕਟਰ
ਨਹੀਂ ਨਹੀਂ ਸੀਰੀਅਸ ਨਹੀਂ ਹੁੰਦੇ। ਨਹੀਂ ਨਹੀਂ ਇੰਨੀ ਵਾਰੀ ਮੈਂ ਪਰਚੀ ਤੇ ਲੈਨ ਲਾ ਕੇ ਖੜੀ ਹੁੰਂਦੀ ਮੈਨੂੰ ਤਾਂ ਡਾਕਟਰ ਸਰਕਾਰੀ ਵਿੱਚ ਤਾਂ ਡਾਕਟਰ ਹੀ ਨ ਮਿਲਦੇ।
ਹਾਂਜੀ ਹਾਂ ਟਾਈਮ ਦੀ ਬਰਬਾਦੀ ਬਹੁਤ ਆ ਸਰਕਾਰੀ ਛ ਜਾਣੇ ਆ ਤਾਂ।
ਜਾਂਦੇ ਉਹ ਉਹਨਾਂ ਦੇ ਪ੍ਰਾਈਵੇਟ ਅ ਕਲੀਨਿਕ ਖੁੱਲ੍ਹੇ ਹੁੰਦੇ ਉਹ ਉੱਥੇ ਕਲੀਨਿਕ ਵਿੱਚ ਚਲੇ ਜਾਂਦੇ।
ਦੋ ਤਿੰਨ ਘੰਟੇ ਡਿਊਟੀ ਕਰਕੇ ਆਪਦੀ।
ਜੀ ਹਾਂਜੀ
ਕੋਈ ਮਤਲਬ ਹੈ ਈ ਨੀ ਗੌਰ ਹੀ ਨਹੀਂ ਕਰਦੇ ਕੋਈ।
ਨਾ ਨਾ ਬਿਲਕੁਲ ਨੀ ਗੌਰ ਕਰਦੇ ਅਸੀ ਤਾਂ। ਪ੍ਰਾਈਵੇਟ ਚ ਜੇ ਗੌਰ ਕਰਦੇ ਨੇ ਪ੍ਰਾਈਵੇਟਾ ਆਲੇ ਫਿਰ ਲੁੱਟਦੇ ਬਹੁਤ ਨੇ। ਹ
ਨਾਰੇ ਮੇਰੀ ਗੱਲ ਸੁੋ ਜਿਆਦਾ ਆਪਾਂ ਸਰਕਾਰ ਵਿੱਚ ਜਾਂਦੇ ਸਰਕਾਰੀ ਕਦੇ ਦਵਾਈ ਨੀ ਮਿਲਦੀ ਆਪਾਂ ਨੂੰ ਬਾਹਰੋਂ ਲਿਖ ਕੇ ਦਿੰਦੇ ਪਰਚੀ ਤੇ
ਹਾਂ ਉਹ ਬਸ ਜੋ ਸਸਤੀ ਹੁੰਦੀ ਹੈਗੀ ਮਾੜੀ ਮੋਟੀ ਹੁੰਦੀ ਹੈ। ਉਹ ਦਵਾਈ ਅੰਦਰੋਂ ਦੇ ਦਿੰਦੇ ਨੇ ਜੋ ਮਹਿੰਗੀ ਦਵਾਈ ਹੁੰਦੀ ਹੈਗੀ ਉਹ ਬਾਹਰੋਂ ਲਿਖ ਕੇ ਦਿੰਦੇ ਨੇ ਕਿ ਤੁਸੀਂ ਬਾਹਰੋਂ ਲੈ ਲਓ
ਹਾਂਜੀ ਉਹ ਹੀ ਤੁਸੀ ਆਪਾਂ ਪ੍ਰਾਈਵੇਟ ਵਿਚ ਕਿਉ ਨਾ ਜਾਈਏ ਜਿਵੇ ਲੈਣੀ ਆ ਪੈਸਿਆਂ ਤੋਂ ਉਹੀ ਪ੍ਰਾਈਵੇਟ ਵਿਚ- ਚਲੇ ਜਾਓ ਨਾਲੇ ਨਾਲੇ ਸਰਕਾਰੀ ਵਿਚ ਸਰ ਸਰਕਾਰੀ ਵਿਚ ਖੱਜਲ ਖਰਾਬ
ਉਹੀ ਤਾਂ ਹੈ।
ਹੂੰ -
ਅੇਸੇ ਤਰ੍ਹਾਂ ਹੀ ਹੁੰਦਾ ਹੈ। ਬਸ ਮੈਂ ਤਾਂ ਹੁਣ ਸਰਕਾਰੀ ਨਾ ਪ੍ਰਾਈਵੇਟ ਕਿਤੇ ਨਹੀ ਜਾਦੇ ਹੁੰਦੇ ਬਸ ਇਏਦਾਂ ਹੁੰਦਾ ਕਿ ਆਪਣਾ ਇਥੋਂ ਹ- ਥਿਕ ਦਵਾਈ ਲੈ ਲੈਂਦੇ ਹਾਂ ਨਾਲੇ ਆਪਣੇ ਬਜਟ ਦੇ ਅੰਦਰ ਆ ਜਾਂਦੇ ਦੀ ਦਵਾਈ ਹੂੰ -
ਉਹੀ ਨਾ- ਉਹ ਪਹਿਲਾਂ ਕਹਿਦੇ ਸੀ ਕਾਟ ਕੂਟ ਤੋਂ ਵੀ ਫ੍ਰਰੀ ਮਿਲਦੀ ਵਗੈਰਾ ਉਹ ਵੀ ਵੱਡੇ- ਵੱਡੇ ਬਿਮਾਰੀਆਂ ਨੂੰ ਮਿਲਦੇ ਨਾ ਕਾਡ ਤੋਂ
ਹਾਂਜੀ ਹਾਂ ਉਹ ਉਹੀ ਤੇ ਜਿਹੜੇ ਉਹ ਦਸ ਲੱਖ ਆਲੇ ਕਾਰਡ ਬਣਾਏ?
ਹਾਂਜੀ ਹਾਂਜੀ ਜਿਵੇਂ ਛੋਟੇ ਮੋਟੇ ਬਿਮਾਰੀਆਂ ਨੂੰ ਨਾ ਤੇ ਨੀ ਮਿਲਦਾ?
ਨਹੀ ਨਹੀ
ਜਿਵੇਂ ਆਪਾਂ ਨੂੰ ਜੇ ਕੋਈ ਕਰਨਾ ਕੁਛ ਛੋਟਾ ਮੋਟਾ ਜਿਵੇਂ ਜਿਦਾ ਝਾੜ ਕਢਾਉਣੀ ਜਾਂ ਕੁਝ ਹੋਰ
ਹਾਂ ਬਸ ਉਹ ਵੀ ਆ ਜ ਮਤਲਬ ਉਹੀ ਆ ਜੇ ਨਹੀ- ਨਹੀ ਇਸ ਬਿਮਾਰੀਆਂ ਦੇ ਕਾਰਨ ਨਹੀ ਚੱਲਦਾ ਵਾ
ਹਮ ਛੋਟੇ ਵੱਡੇ- ਵੱਡੇ ਜਿਵੇ
ਭੈਣ ਜੀ ਮੈਨੂੰ ਨਾ ਵਿਚ ਕਾਲ ਆਈ ਜਾਂਦੀ ਹੈ। ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਠੀਕ ਆ ਠੀਕ ਆ ਠੀਕ ਆ-